ਸਸਰੀ ਕਾਲ ਜੀ ਕਿਵੇਂ ਆ?
ਵਦੀਆ-ਵਦੀਆ ਤੁਸੀਂ ਦੱਸੋ?
ਬਸ ਵਦੀਆ ਹੋਰ ਕੀ ਕਰ ਰਏ ਓ?
ਬਸ ਕੁਛ ਨੀ ਵੇਲੇ ਬੈਠੇ ਸੀ ਤੁਸੀਂ ਦੱਸੋ ਕੀ ਕਰ ਰਏ ਓ?
ਅਸੀਂ ਵੀ ਚਾ ਮੈਂ ਵੀ ਝਾੜੂ ਮਾਰੇਆ ਬੈਠੀ ਆ।
ਠੀਕ ਹੋਰ ਨਾਸ਼ਤਾ ਹੋ ਗੇਆ?
ਨਾ ਹਜੇ ਨੀ ਕੀਤਾ।
ਹਾਂਜੀ ਤੁਸੀਂ ਤਾਂ ਲੇਟ ਕਰਦੇ ਓ।
ਹਾਂਜੀ।
ਹੋਰ ਦੱਸੋ ਘਰ ਸਭ ਠੀਕ ਨੇ?
ਹਾਂਜੀ-ਹਾਂਜੀ ਵਦੀਆ ਤੁਸੀਂ ਦੱਸੋ?
ਹਾਂਜੀ ਸਭ ਠੀਕ।
ਹਾਂ, ਤੁਹਾਡੀ ਕੋਈ ਅੱਛੀ ਆਦਤ।
ਅੱਛੀ ਆਦਤ ਐ ਕੇਓ ਜਾ ਸਵਾਲ ਐ ਐ ਤੇ ਮੈਨੂੰ ਖੁੱਦ ਨੀ ਪਤਾ।
ਮੈਨੂੰ ਪਤਾ ਨਾ ਕੋਈ ਅੱਛਾ ਤਾਂ ਨੀ ਤੁਆਡੇ ਚ।
ਰੁਕ ਜੋ ਦੋ ਮਿੰਟ ਸੋਚਦੀ ਆਂ। ਹਾਂ ਜਿਦਾਂ ਕਰਦੀ ਆਂ ਨਾ ਦਿਲ ਤੋਂ ਕਰਦੀ ਆਂ, ਤੇ ਜੀਦਾ ਕਰਦੀ ਨੀ ਕਰਦੀ ਨੀ।
ਹਾਂ, ਚੱਲੋ ਵਦੀਆ। ਔਰ, ਕੂਕਿੰਗ ਦਾ ਸ਼ੌਕ ਆ ਤੁਹਾਨੂੰ?
ਕੁਕਿੰਗ ਦਾ, ਨਈ ਐਨਾਂ ਤੇ ਨੀਂ ਐਗਾ। ਪਰ ਜਦੋਂ ਮੇਰਾ ਮਨ ਹੁੰਦਾ ਐ ਨਾ ਕਈ ਵਾਰ ਮੰਮੀ ਕ ਦਿੰਦੀ ਐ। ਤਾਂ ਬਣਾ ਲੈਂਨੀ ਆਂ। ਤਾਂ ਵੀ ਬਸ ਮੈਂ ਚੋਲ ਈ ਬਨਾਣੀ ਆ ਮੇਰੇ ਚੋਲ ਈ ਜਾਦਾ ਫੇਵਰੇਟ ਨੇ।
ਅੱਛਾ ਹੋਰ, ਫੇਵਰੇ ਡਿਸ਼ ਕੇੜੀ ਏ ਤੁਹਾਡੀ?
ਫੇਵਰੇਟ ਡਿਸ਼ ਕੜੀ ਚੋਲ ਅਤੇ ਰਾਜਮਾ ਚੋਲ ਤੇ ਤੁਆਡੀ?
ਸੇਮ
ਕੀਏ?
ਸੇਮ ਈ‌ ਐ ਤੁਆਡੇ ਕੜੀ ਚਾਵਲ ਰਾਜਮਾ ਚਾਵਲ, ਹੋਰ? ਐਸੀ ਕੇੜੀ ਡਿਸ਼ ਜੋ ਤਾਨੂੰ ਪਸੰਦ ਨਈ ਆਂ?
ਐਸੀ ਕੇੜੀ, ਟੀਂਡੇ।
ਔਰ?
ਕੱਦੂ ਹੋ ਗੇਆ।
ਅੱਛਾ। ਤੋਰੀ ਪਸੰਦ ਆ?
ਹਾਂਜੀ। ਖਾ ਲੈਂਨੀ ਆ ਓ ਤੇ ਮੈਂ ਮਤਲਬ, ਪਸੰਦ ਨੀ ਪਰ ਖਾ ਲੈਂਨੀ ਆ।
ਅੱਛਾ-ਅੱਛਾ।
ਅੱਛੀ ਲੱਗਦੀ ਐ।
ਔਰ ਮਿਠੇ ਚ
ਕੀਦੇ ਚ
ਮਿੱਠਾ।
ਉਹਦੇ ਚ‌ ਮਿਲਕ ਕੇਕ ਹੋ ਗਈ, ਐਹੀ ਖਾਂਨੀ ਆ ਤੇ ਤੁਸੀਂ
ਮੈਨੂੰ ਕਾਜੂ ਕਤਲੀ ਔਰ ਗਾਜਰ ਕਾ ਹਲਵਾ ਬਸ।
ਠੀਕ।
ਔਰ ਜੋ ਸਰਦੀਆਂ ਚ ਪਿੰਨੀਆਂ ਵਗੈਰਾ ਬਣਦੀਆਂ ਨੇ ਨਾ ਓ
ਉਹ ਤਾਂ ਬਹੁਤ ਟੇਸਟੀ ਲੱਗਦੀਆਂ ਨੇ।
ਹਾਂਜੀ।
ਤੁਸੀਂ ਬਣਾਂਦੇ ਓ ਘਰ।
ਹਾਂਜੀ।
ਕਿਵੇਂ ਬਣਾਂਦੇ ਓ ਆਟੇ ਦੀ
ਆਟੇ ਦੀ।
ਠੀਕ।
ਆਟੇ ਦਾ ਈ ਹਲਵਾ ਸਵਾਦ ਲੱਗਦਾ ਐ, ਸੂਜੀ ਦਾ ਨੀ ਲੱਗਦਾ।
ਸੂਜੀ ਦਾ ਖਾਂਨੀ ਆ।
ਮੈਨੂੰ ਆਟੇ ਤੋਂ ਸਹੀ ਲੱਗਦਾ ਜੋ ਗੁਰਦੁਆਰੇ ਚ ਦੇਗ ਵਗੈਰਾ ਮਿਲਦੀ ਉਹ
ਹਾਂਜੀ-ਹਾਂਜੀ।
ਤੁਹਾਨੂੰ ਤਿੱਖੇ ਚ ਪਸੰਦ ਆ, ਜਾਂ ਮਿੱਠਾ ਜ਼ਿਆਦਾ ਪਸੰਦ ਐ।
ਕੀ ਚੀਜ਼ ਆਵਾਜ਼ ਨੀਂ ਆਈ ਤੁਹਾਡੀ।
ਮੈਂ ਕਹਿ ਰੀ ਤਿੱਖਾ ਪਸੰਦ ਆ, ਜਾਂ ਮਿੱਠਾ ਪਸੰਦ ਐ ਜ਼ਿਆਦਾ।
ਮੈਨੂੰ ਤਿੱਖਾ ਪਸੰਦ ਏਂ, ਤੇ ਤੁਹਾਨੂੰ
ਤਿੱਖਾ। ਫਾਸਟ ਫੂਡ ਵਗੈਰਾ 'ਚ ਕੀ ਪਸੰਦ ਐ ਤੁਹਾਨੂੰ।
ਮੋਮੋਸ ਜ਼ਿਆਦਾਤਰ ਤੇ, ਓ ਯਮਨਾ ਨਗਰ ਤੇ ਹੈ ਨੀ ਓ ਮੀਨਾ ਮਾਰਕੀਟ ਦੇ ਬਾਹਰ ਇੱਕ ਚਾਈਨੀਜ਼ ਜਾਂ
ਹਾਂਜੀ -ਹਾਂਜੀ ਉਹਦੇ ਸਵਾਦ ਹੁੰਦੇ, ਅਸੀਂ ਵੀ ਉਦੇ ਖਾਂਦੇ ਆ ਕੇ ਐਫ ਸੀ ਵਾਲੇ
ਤੇ ਉਹ ਨਾਲ ਉਹ ਜੂਸ ਕੇ ਹੁੰਦਾ ਉਹ, ਸੂਪ ਜਿਹਾ ਜੂਸ ਕਹਿੰਨੀ ਪੀ ਆ ਸੂਪ ਜਿਹਾਂ ਵੀ ਦਿੰਦਾ ਉਹ ਨਾਲ
ਨਈ- ਨਈ ਇੱਕ ਮੀਨਾ ਮਾਰਕੀਟ ਦੇ ਸਾਹਮਣੇ ਆ ਉਹ ਜੂਸ ਨੀਂ ਦਿੰਦਾ, ਸੂਪ ਸੌਰੀ ਔਰ ਜੋ ਮੀਨਾ ਮਾਰਕੀਟ ਦੀ ਲਾਈਨ ਚ ਆ, ਉਹ ਦਿੰਦਾ ਸ਼ਾਇਦ
ਹਾਂਜੀ ਉਹਦਾ ਈ ਕਹਿ ਰੀ ਆ
ਅੱਛਾ, ਅਸੀਂ ਮੀਨਾ ਮਾਰਕੀਟ ਦੇ ਸ ਅੱਛਾ ਅਸੀਂ ਮੀਨਾ ਮਾਰਕੀਟ ਦੇ ਸਾਹਮਣੇ ਵਾਲੇ ਖਾਂਦੇ, ਜਿੱਥੇ ਉਹ ਨੀਂ ਆ ਬੱਚਿਆਂ ਦੇ ਟੋਇਜ਼ ਵਗੈਰਾ ਵਾਲੀ ਦੁਕਾਨ
ਮੈਂ ਸਾਹਮਣੇ ਧਿਆਨ ਈ ਨੀ ਕੀਤਾ, ਚਲੋ ਦੇਖਾਂਗੀ।
ਉਹਦੇ ਸਾਹਮਣੇ ਹੈ ਇਕ, ਅਹ ਜੋ ਮਤਲਬ ਕਿ ਬੱਚਿਆਂ ਦੇ ਕਾਰ ਵਗੈਰਾ ਹੁੰਦੇ ਨਾ, ਉਹਦੇ ਸਾਹਮਣੇ ਈ ਹੁੰਦਾ ਐ ਇੱਕ ਜਿਹੜੀ
ਵੱਡੀ ਜਿ ਸ਼ੋਪ ਐ ਨਾ।
ਹਾਂ ਕਾਰ ਵਗੈਰਾ ਦੀ ਵੱਡੀ ਜਿ ਸੋਪ ਐ, ਉਹਦੇ ਅੱਗੇ ਈ ਖੜੀ ਕਰਦਾ ਐ ਉਹ ਪੀਜ਼ਾ ਵਗੈਰਾ ਵੀ ਹੁੰਦਾ ਉਹਦੇ ਨਾਲ ਈ, ਉਹ ਟਰ ਹੁੰਦਾ ਜਾ ਜੈਸੇ ਟਰੱਕ ਵਗੈਰਾ ਜੋ ਹੁੰਦੇ ਨੇ ਪਿੱਛੇ, ਉਹਦੇ ਚ ਖੋਲਿਆ ਹੋਇਆ ਉਹਨੇ ਉਹ ਉਹਦੇ ਨਾਲ ਈ ਆ ਹਾਂਜੀ। ਔਰ ਕਿੱਥੇ ਗਏ ਸੀ ਘੁੰਮਣ।
ਮੈਂ ਕਿਤੇ ਵੀ ਨੀ ਗਈ, ਗਰਮੀ ਬੋਤ ਸੀ ਜਾਨ ਨੂੰ ਮਨ ਈ ਨੀਂ ਕਰਦਾ।
ਬੱਚੇ ਤੁਆਡੇ ਭੈਣ- ਭਰਾ ਵੀ ਨੀਂ ਗਏ।
ਨਈਂ ਵੈਸੇ ਜੇ ਨਾਲ ਹਾਨਦੇ ਹੋਨ ਨਾ ਤਾਂ ਵੀ ਜਾਨ ਨੂੰ ਮਨਾ ਕਰਦੈ ਜਿਸ ਤਰਾਂ ਭੂਆ ਦੀ ਕੁੜੀ ਹੋ ਗੀ ਓਰ ਮੈਂ ਕੱ ਕੱਠੇ ਹੁੰਦੇ ਆਂ ਨਾ ਸਾਡੀ ਤੇ ਸ਼ਰਾਰਤਾਂ ਈ ਨੀਂ ਮੁਕਦੀਆਂ ਹੁਨ ਵੀ ਨਾ ਅਸੀਂ ਕੱਠੇ ਹੁੰਨੇ ਆਂ ਨਾ ਐਂਨੀ ਸ਼ਰਾਰਤਾਂ ਕਰਨੇ ਆਂ ਐਨੀ ਜ਼ਾਦਾ ਕੋਈ ਸਾਬ ਨੀ ਕੋਈ ਗੱਲ ਹੱਸਣੇ ਆਲੀ ਵੀ ਨੀ ਓਏਗੀ ਨਾ ਓਦੇ ਤੇ ਵੀ ਸੰਘਾ ਪਾੜ ਕੇ ਹੱਸਾਂਗੇ ਅ
ਹੂੰ
ਮਤਲਬ ਇੱਕ ਦੂਜੇ ਨੂੰ ਦੱਸਨੀ ਨੀ ਪੈਂਦੀ ਗੱਲ ਵੀ ਕੇੜੀ ਗੱਲ ਤੇ ਅੱਸ ਰੇਆਂ ਬਸ ਦੇਖਦੇ ਸਾਰ ਈ ਜੋ ਗੱਲ ਓਈਐ ਓ ਦੇਖਦੇ ਸਾਰ ਇੱਕ ਦੂਜੇ ਅੱਲ ਦੇਖ ਕੇ ਅੱਸ ਸਾ ਨਿਕਲ ਜਾਂਦੈ, ਸਮਝ ਆ ਜਾਂਦਾ ਦੋਨਾਂ ਨੂੰ ਵੀ ਕੇੜੀ ਗੱਲ ਤੇ ਹੱਸ ਰੇਆਂ। ਐਸ ਤਰਾਂ ਈਂ ਮੇਰੀ ਛੋਟੀ ਭੈਨ ਨਾਲ ਓਗੇਐਂ ਓਵੀ ਐਦਾਂ ਈ ਓਨੂੰ ਵੀ ਦੱਸਨਾ ਨੀ ਪੈਂਦਾ ਬਸ ਜਿਸ ਤਰਾਂ ਈ ਅਸੀਂ ਕੋਈ ਕਿਸੇ ਨੂੰ ਦੇਖ ਰੇਆਂ ਕਿਸੇ ਦੀ ਕੋਈ ਅਰਕਤ ਬਸ ਇ ਕ ਦੂਜੇ ਅੱਲ ਦੇਖ ਕੇ, ਅਸੀਂ ਦੋਨੋਂ ਹੱਸਨ ਲਗ ਜਾਂਨੇ ਆਂ ਸਾਨੂੰ ਸਮਜ ਆ ਜਾਂਦੈ। ਕੈਂਦੀ ਦੀਦੀ ਦੇਖ ਲੋ, ਹੁਨ ਮੈਂ ਵੀ ਸਮਜਨ ਲੱ ਕੀ ਆ, ਮੈਂ ਕਿਆ ਹਾਂ। ਬੋਤ ਤੇਜ਼ ਏ, ਬੋਤ ਜਾਦਾ। ਸਾਡੇ ਕੱਲ ਏਥੋਂ ਘਰ ਚੋਂ ਸੱਪ ਨਿਕਲਿਆ ਸੀ ਨਾ, ਤੇ ਫੇਰ ਕੈਂਦੀ ਮੰਮੀ ਘਰ ਚੇਂਜ ਕਰ ਮੈਂ ਕਿਆ ਸੀ ਮੰਮੀ ਨੂੰ ਮੈਂਕਾ ਮੰਮੀ ਘਰ ਚੇਂਜ ਕਰਨਾ ਪਏਗਾ ਰੈਂਟ ਤੇ ਰੈਨੇ ਆਂ ਨਾ ਅਸੀਂ। ਸੀ ਫੇਰ ਓਸ ਤੋਂ ਬਾਦ ਮੰਮੀ ਕੈਂਦੀ ਲੱਭ ਤੇ ਰੇਂਆਂ ਗੀ ਏਥੇ। ਆਈ ਵਿੱਚ ਇਕਦਮ ਕੈਂਦੀ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਢੂੰਡ ਦਾਂਗੀ। ਘਰ ਮੈਂ ਖਿਆ ਐਨੂੰ ਪਤੈ ਦਾਤੀ ਨੂੰ, ਮੰਮੀ ਕੈਂਦੀ ਮੈਂ ਮੰਮੀ ਤੇ ਐਲੀ ਅਸੀਂ ਮੇਰਾ ਭਰਾ ਸੀ ਅੱਸਨ ਲਾਗੇ ਤਿੰਨੋਂ ਉਪਰੋਂ ਓ ਵੇਖੇ ਵੀ ਅਸਦੇ ਕਿਓਂ ਪੇ ਮੈਂ ਹੈਂ ਮੰਮੀ ਕੈਂਦੀ ਦੇਖਲੋ ਤੁਸੀਂ ਕੀ ਐਂ ਜੋ ਜੰਜੇ ਐ ਕੈਂਦੀ ਪੀ ਐ ਮਖਾਂ ਆ ਤੇ ਦਾਦੀ ਐ ਐਨੂੰ ਤੇ ਸਬ ਪਤੈ।
ਹੂੰ-ਹੂੰ। ਤੁਸੀਂ ਕਿਸ ਸੈਡ ਰੈਂਦੇ ਓਂ।
ਅਸੀਂ ਜਗਾਦਰੀ ਤੋਂ ਅੱਗਿਓਂ ਨਾਕੇ ਆਲਾ ਰੋਡ ਨੀ ਐਂ ਜੇੜਾ ਬਲਾਸਪੁਰ ਰੋਡ ਤੇ ਜਾਂਦੈ ਨਾਕਾ, ਓਦਰ ਗਲਾਬ ਨਗਰ ਐ ਓਥੇ ਰੈਨੀ ਆਂ।
ਅੱਛਾ ਗੁਲਾਬ ਨਗਰ
ਹਾਂਜੀ, ਆਇਓ ਕਦੇ ਤੁਸੀਂ।
ਹਾਂ ਆਵਾਂਗੇ ਗਰ ਚੱਕਰ ਲਗਿਆ ਓਦੇਂ।
ਹਾਂਜੀ।
ਹੋਰ ਦੱਸੋ, ਸਕੂਲ ਟੈਮ ਦੀ ਕੋਈ ਯਾਦ। ਸਕੂਲ ਟੈਮ ਦੀ ਕੋਈ ਯਾਦ
ਟਾਈਮ ਦੀ ਯਾਦ ਯਾਦਾਂ ਤੇ ਬੋਤ ਨੈ
ਇੰਨੇ ਕੀਤੇ ਨੇ ਸ਼ਰਾਰਤਾਂ ਈਂ ਏਨੀਆਂ ਕੀਤੀਆਂ ਨੇ ਇੱਕ ਦਿਨ ਦੀ ਗੱਲ ਦੱਸਨੀ ਆ ਤਾਨੂੰ ਮੈਂ ਅਸੀ ਟੈਂਥ ਕਲਾਸ ਚ ਬੈਠੇ ਸੀ ਸਾਡਾ ਨਾ ਗਰੁੱਪ ਹੁੰਦਾ ਸੀ ਸਾਡੀ ਕਲਾਸ ਚ ਨਾ ਮਤਲਬ ਸਾਡੇ ਗਰੁੱਪ ਚ ਨਾ ਦੋ ਮੁੜੇ ਤੇ ਚਾਰ ਕੁੜੀਆਂ ਹੀਆਂ ਤੇ ਓਨਾਂ ਚੋਂ ਨਾ ਇੱਕ ਮੈਂ ਨਾ ਓਨੂੰ ਰਾਅ ਦੱਸ ਰੀ ਤੀ ਤੇ ਨਾ ਪ੍ਰਿੰਸੀਪਲ ਆ ਗਈ ਇੱਕਦਮ ਸਾਨੂੰ ਪਤਾ ਨੀ ਚਲਿਆ ਮੈਨੂੰ ਕਿਹਾ ਮ ਕਿਉਂ ਰੋਕਦੇ ਨੇ। ਇਧਰੋਂ ਨਾ ਜਿਹੜੀ ਉੱਧਰ ਹੈਗੀ ਡਾਗਡਰ ਦੀ ਕੋਠੀ ਆਲ। ਜੜੀ ਜਾਂਦੀ ਹੈ ਨਾ ਉੱਧਰ ਹੈ ਫੇਰ ਉਹ ਕਹਿੰਦਾ ਡਾਗਰ ਦਾ ਕੋਠਾ ਮੈਂ ਕਿਹਾ ਕੀ- ਤੇ ਅਸੀਂ ਸਾਰੇ ਹੱਸਣ ਲੱਗ ਗਏ, ਪ੍ਰਿੰਸੀਪਲ ਆ ਗਈ ਉਹਨੇ ਨਾ ਮੈਨੂੰ ਤੇ ਮੇਰੀ ਫਰੈਂਡ ਮੁਸਕਾਨ ਸਾਨੂੰ ਦੋਨਾਂ ਨੂੰ ਦੇਖਿਆ ਉਹ ਕ ਹੱਸਦੇ ਹੋਏ ਉਹਨੇ ਔਰ ਕਿਸੇ ਨੂੰ ਨਹੀਂ ਦੇਖ- ਖਿਆ ਉਹਨੇ ਸਾਨੂੰ ਹੀ ਚੁੱਕ ਕੇ ਬੁਲਾਇਆ। ਤੇ ਮੁਸਕਾਨ ਨੇ ਨਾਲ ਦਿਆ ਦਾ ਵੀ ਨਾਮ ਲੈ ਤਾਂ ਤੇ ਉਹ ਪ੍ਰਿੰਸੀ
ਮੈਨ ਮੈਨੂੰ ਪੁੱਛਦੀ ਪੀ ਸੀ ਵੀ ਤੂੰ ਦਸ ਵੀ ਕੀ ਗੱਲ ਹੋਈ ਹੈ, ਤੇ ਮਤਲਬ ਹਮੇ ਉਹਦੇ ਤੋਂ ਨਾ ਸਾਰੇ ਡਰਦੇ ਸੀਗੇ ਕਦੇ ਵੀ ਕੋਈ ਗੱਲ ਕਰਨੀ ਹੁੰਦੀ ਸੀ ਮੈਂ ਸ਼ੁਰੂ ਤੋਂ ਪੜੀ ਹਾਂ ਮੈਨੂੰ ਤੇ ਮੈਂ ਤੈਨੂੰ ਹੀ ਜਾਣਨੀ ਸੀ ਹਾਂ ਤੇਰੇ ਨਾਲ ਕੋਈ ਵੀ ਗੱਲ ਕਰਨੀ ਹੁੰਦੀ ਸੀ ਨਾ ਮੈਨੂੰ ਹੀ ਧੱਕਾ ਮਾਰ ਦੇ ਸੀ ਅੱਗੇ ਵੀ ਤੂੰ ਹੀ ਜਾ ਉਹਨੂੰ ਪੁੱਛਣ ਤੂੰ ਹੀ ਜਾ ਤੇ ਉਹਨੇ ਮੇ ਤੇ ਪੁੱਛਿਆ ਤੇ ਮੈਂ ਕਿਹਾ ਕਿ ਵੀ ਨਾ ਅਸੀਲਿ- ਨਿਕਲ ਹੀ ਪਹਿਲਾਂ ਉਹਨੂੰ ਦੇਖ ਕੇ ਪ੍ਰਿੰਸੀਪਲ ਨੂੰ ਉਹ ਨਾ ਆਪਣਾ ਚਸ਼ਮਾ ਨਾ ਨੱਕ ਤੋਂ ਨਾ ਜੰਮੀ ਥੱਲੇ ਨੱਕ ਦੀ ਹੱਡੀ ਲਾਸਟ ਚ ਨੀ ਜਿੱਥੇ ਹੁੰਦੀ ਉੱਥੇ ਰੱਖਦੀ ਸੀ ਆਪਣਾ ਚਸ਼ਮਾ। ਤੇ ਉਹਨੂੰ ਦੇਖ ਕੇ ਨਾ ਮੇਰਾ ਹੱਸਾ ਨਿਕਲ ਗਿਆ ਤੇ ਉਹ ਕਹਿੰਦੀ ਮੈਂਨੇ ਬਾਤ ਪੁੱਛੀ ਹੈ ਹੱਸਨੇ ਕੋ ਥੋੜੀ ਕਹਾ ਹੈ ਫਿਰ ਮੈਂ ਕਿਹਾ ਮੈਮ ਇਹ ਨਾ ਰੋਜ ਨਾ ਕੋਠੀ ਨੂੰ ਨਾ ਕੋਠਾ ਕਹਿੰਦਾ ਪਿਆ ਮੈਮ ਕਹਿੰਦੀ ਕੋਠੀ ਨੂੰ ਕੋਠ ਠਾ ਬੋਲ ਦੀਆ ਹਸਨੇ ਕਿ ਕਿਆ ਬਾਤ ਹੈ, ਅਸੀਂ ਤੇ ਦੂਜੀ ਤਰਫ ਲੈ ਕੇ ਗੱਲ ਹੈ ਫੇਰ ਉਸ ਤੋਂ ਬਾਅਦ ਨਾ, ਮੈਮ ਕਹਿੰਦੀ ਐਸੀੇ ਤੋਂ ਮੈਂ ਵੀ ਕਿਸੀ ਕੋ ਕੁੱਛ ਵੀ ਬੋਲ ਦੋਗੀ ਤੋ ਤੁਮ ਹੱਸਨੇ ਲਗ ਜਾਉਗੇ ਮੈਂ ਕਿਹਾ ਮੈਮ ਬਿਨਾਂ ਮਤਲਬ ਕੇ ਕੋਈ ਬੋਲਤਾ ਤਾਂ ਹੱਸੀ ਤੋਂ ਆਤੀ ਹੈ। ਤੇ ਮੈਮ ਕਹਿੰਦੀ ਤੁਮ ਕਿਹੜੀ ਕਲਾਸ ਚੱਲਦੀ ਪਈ ਹੈ ਤੇ ਤੁਸੀਂ ਆਪਣੇ ਗੱਲਾਂ ਚ ਲੱਗੇ ਹੋ ਔਰ ਉਪਰੋਂ ਸਰ-
ਸਰ ਵੀ ਨਾ ਮਤਲਬ ਸਾਨੂੰ ਦੇਖਦਾ ਨਾ ਉਹਨਾਂ ਨੇ ਵੀ ਨੀ ਕੁੱਛ ਕਿਹਾ ਉਹਨਾਂ ਦੀ ਵੀ ਵਧੀਆ ਕਲਾਸ ਲੱਗ ਗਈ। ਸਰ ਕਹਿੰਦੇ ਵੀ ਸੱਚ ਦੱਸਣਾ ਜ਼ਰੂਰੀ ਉਹਨੂੰ ਝੂਠ ਈ ਬੋਲ ਦਿੰਦੇ ਪ੍ਰਿੰਸੀਪਲ ਨੂੰ ਕੁੱਛ
ਹੂੰ।
ਬੜੀ ਖ਼ਤਰਨਾਕ ਸੀ ਉਹ ਬੋਤ ਜ਼ਿਆਦਾ ਕੁਛ ਤਾਂ ਓਦੀ ਆਵਾਜ਼ ਹੀ ਬੰਦੇ ਹਾਰ ਸੀ।
ਸਕ ਕਿਹੜੇ ਸਕੂਲ ਚ ਸੀ ਤੁਸੀਂ ਪਹਿਲੇ?
ਮੈਂ ਪਹਿਲਾਂ ਆਸਥਾ ਚ ਸੀ, ਫੇਰ ਉਸ ਤੋਂ ਬਾਅਦ ਮੈਂ ਬਾਰਤੀਆ ਚ ਗਈ।
ਆ ਕਿੱਥੇ ਆ ਦੋ ਸਕੂਲ, ਦੋਨੋ ਸਕੂਲ ਦਾ ਨਾਮ ਨੀ ਸੁਣਿਆ ਨਾ?
ਹਾਂਜੀ।
ਮੈਂ ਕਿਹਾ ਮੈਂ ਦੋਨੋ ਸਕੂਲ ਦਾ ਨਾਮ ਨੀ ਸੁਣਿਆ ਸੀ ਪਹਿਲਾਂ?
ਐਥੀ ਨੈ ਪਰਲੀ ਸਾਈਡ।
ਅੱਛਾ‌‍‌।
ਉੱਧਰ ਨੀ ਹੈਗੇ ਬੱਸ ਸਟੈਂਡ ਹੱਲ ਨੀ ਹੈ ਇੱਧਰ ਹੀ ਨੇ।
ਤੁਹਾਡਾ ਪਹਿ ਪਹਿਲਾ ਸਕੂਲ ਕਿਹੜਾ ਸੀ?
ਆਸਥਾ ਵਿਦਿਆ ਮੰਦਿਰ ਸਕੂਲ, ਉੱਥੋਂ ਮੈਂ ਪ੍ਰੀ ਨਰਸਰੀ ਤੋਂ ਏਰਥ ਤੱਕ ਪੜੀ ਆ।
ਅੱਛਾ।
ਹਾਂਜੀ।
ਹੋਰ?
ਵਧੀਆ ਜੀ ਤੁਸੀਂ ਦੱਸੋ?
ਤੁਹਾਨੂੰ ਪਹਾੜ ਵਗੈਰਾ ਪਸੰਦ ਨੇ ਸਮੁੰਦਰ?
ਕੀ ਚੀਜ਼ ਪਹਾੜ ਔਰ ਸਮੁੰਦਰ? ਵੈਸੇ ਪਹਾੜ ਕਾਂਗੀ ਤੇ ਤੁਸੀਂ ਹਸਿਓ ਨਾ, ਪਹਾੜ ਪਸੰਦ ਨੇ
ਤੁਸੀਂ ਬਰਫ਼ ਵਗੈਰਾ ਚ ਗਏ ਹੋ ਕਦੀ? ਬਰਫ਼ ਜਿੱਥੇ ਪੈਂਦੀ ਹੈ।
ਬਰਫ਼ ਨਹੀਂ-ਨਹੀਂ ਕਿਤੇ ਨਹੀਂ ਗਈ ਮੈਂ, ਚਲੋ ਮੈਂ ਤੁਹਾਨੂੰ ਕਰਦੀ ਹਾਂ। ਕੋਲ ਆ ਰਹੀ ਹੈ।
ਹਾਂਜੀ ਓਕੇ।
ਹਾਂਜੀ, ਠੀਕ ਸਤਿ ਸ਼੍ਰੀ ਅਕਾਲ।